ਹਾਂਜੀ ਸ਼ਸ ਸ੍ਰੀ ਕਾਲ ਜੀ ਕਿਵੇਂ ਓ?
ਬਦੀਆ ਤੁਸੀਂ ਦੱਸੋ
ਮੈਂ ਵੀ ਵਧੀਆ ਹੋਰ ਕੀ ਕਰਦੇ ਸੀ?
ਕੁਛ ਨੀ ਮੈਂ ਹੁਣੇ ਈ ਉੱਠੀ ਸੀ ਚਾ ਪੀਤੀ ਆ।
ਅੱਛਾ ਜੀ।
ਹੂੰ।
ਮੈਂ ਵੀ ਚਾ ਪੀ ਕੇ ਈ ਹਟੀ ਆ।
ਅੱਛਾ ਹੋਰ ਮੀਂਹ ਹੈਗਾ ਅੱਜ ਦਪੈਰੇ
ਨਈ-ਨਈ ਐਧਰ ਤਾਂ ਧੁੱਪ ਨਿਕਲੀ ਹੋਈ ਐ।
ਅੱਛਾ।
ਤਾਡੇ ਮੀਂਹ ਐ?
ਥੋੜ੍ਹਾ-ਬੋਤ ਈ ਅਸੀਂ ਨਾ ਹੋਸਪਿਟਲ ਗਏ ਸੀਗੇ ਮੈਂ ਤੇ ਮੰਮੀ ਓਧਰ ਜਿਆਦਾ ਗਾ।
ਅੱਛਾ ਜੀ।
ਹਾਂਜ
ਮੈਂ ਤਾਂ ਕਿਵੇ ਅਮ ਉਡੀਕ ਕਰਦੀ ਪਈ ਆਂ ਕਦੋਂ ਠੰਢਾ ਹੋਵੇ ਮੈਂ ਬਾਰ ਥੋੜ੍ਹਾ ਜੇਆ ਕੁੰਮ ਕੇ ਆਣਾ। ਮਾਇੰਡ ਫਰੈਸ਼ ਹੋ ਜਾਂਦਾ, ਕੱਰ ਬੈ-ਬੈ ਕੇ ਦਿਮਾਗ ਖਰਾਬ ਹੋਯਾ ਪਯਾ।
ਹਾਂਜੀ, ਘੱਰ ਤਾਂ ਏਹੀ ਹੁੰਦਾ ਬਸ ਸਵੇਰੇ ਉੱਠੋ ਕੰਮ-ਕਾਜ ਕਰੋ।
ਹੂੰ ਮੈਂ ਕੇਆ ਚੱਲ ਠੰਡਾ ਹੋਵੇ ਪੈਣ ਨਾਲ ਚੱਲਜੂਂਗੀ ਪਾਰਕ। ਕੁੰਮ ਆਉਂਗੀ।
ਚਲੋ ਬਿਲਕੁਲ ਕੀ ਕਰ ਰਏ ਨੇ ਸਿਸਟਰ
ਸਿਸਟਰ ਮੇਰੀ ਹੁਣ ਤਾਂ ਟੀਵੀ ਦੇਖਦੀ ਪਈ ਐ।
ਅੱਛਾ ਜੀ।
ਹਾਂਜੀ, ਤੁਸੀਂ ਦੱਸੋ ਘਰੇ ਕਿੱਦਾਂ ਸਾਰੇ ਠੀਕ ਆ।
ਹੋਰ ਦੱਸੋ
ਮੈਂ ਕੇਆ ਘਰੇ ਠੀਕ ਆ ਸਾਰੇ?
ਹਾਂਜੀ, ਸਭ ਵਧੀਆ ਜੀ, ਅਪਣੀ ਦੱਸੋ
ਹਾਂਜੀ, ਸਾਡੇ ਵੀ ਸਭ ਵਧੀਆ।
ਚਲੋ, ਕੀ ਕਰ ਰੇਆ ਸਾਰੇ?
ਹ ਸਾਰੇ ਬਸ ਹੁਣ ਚਾਹ ਪੀ ਕੇ ਵੇਲੇ ਹੋਏ ਆ ਆਪੋ ਆਪਣਾ ਲੱਗੇ ਹੋਏ ਆ। ਵੇਲੇ ਈ ਆ ਹਜੇ ਤਾਂ।
ਅੱਛਾ ਜੀ।
ਹਾਂਜੀ, ਬਸ ਰਾਤ ਰਾਤ ਦੀ ਰੋਟੀ ਟੁੱਕ ਕਰਨੀ ਹੁਣ।
ਅੱਛਾ ਜੀ।
ਹਾਂਜੀ। ਹੋਰ।
ਹੋਰ ਵਧੀਆ, ਰਾਤ ਨੂੰ ਕਿੰਨੇ ਵਜੇ ਪੈ ਜਾਂਣੇ ਓ ਫਿਰ ਤੁਸੀਂ।
ਅਸੀਂ, ਮੈਂ ਤਾਂ ਜਦੋਂ ਨੀਂਦ ਆ ਗੀ। ਗਿਆਰਾਂ ਸਾਢੇ ਗਿਆਰਾਂ, ਬਾਰਾਂ ਵੱਜ ਜਾਂਦੇ ਆਂ।
ਅੱਛਾ।
ਹਾਂਜੀ, ਤੁਸੀਂ ਦੱਸੋ।
ਅਸੀਂ ਵਧੀਆ, ਅਸੀਂ ਤਾਂ ਟੈਮ ਨਾਲ ਈ ਸੌ ਜਾਂਣੇ ਹੁੰਣੇ ਹੈਗੇ, ਸਾਢੇ ਕ ਅੱਠ ਨੋ ਵਜੇ।
ਅੱਛਾ ਜੀ, ਹੋਰ ਰਾਤ ਦੀ ਤਿਆਰੀ ਆ ਤਾਡੀ ਤਾਂ ਹੋ ਗੀ ਹੋਣੀ, ਹਨਾਂ?
ਹਾਂਜੀ?
ਕੀ ਕਹਿਣ ਲੱਗੇ ਸੀ ਤੁਸੀਂ, ਸੋਚਦੀ ਹੁੰਨੀ ਐ।
ਮੈਂ ਕਿਆ ਮੈਂ ਤੇ ਸੋਚਦੀ ਹੁਣੀ ਆਂ ਲੇਟ ਸੋਉਂਗੀ ਫਿਰ ਮੈਨੂੰ ਨੀਂਦ ਆਉਣ ਲੱਗ ਜਾਂਦੀ ਫਿਰ ਮੈਂ ਕਹਿਣੀ ਚੱਲ ਸੌਂ ਈ ਜਾਂਨੀ ਆਂ।
ਹਂ, ਵਧੀਆ ਗੱਲ ਐ ਨਾਂ, ਤਾਨੂੰ ਨੀਂਦ ਆ ਜਾਂਦੀ ਇੱਧਰ ਮੈਂ ਕੈਣੀ ਮੈਂ ਜੇ ਨੌ ਵਜੇ ਪੈ ਵੀ ਜਾਵਾਂ ਨਾ, ਮੈਨੂੰ ਤਾਂ ਵੀ ਨੀਂਦ ਗਿਆਰਾਂ ਸਾਢੇ ਗਿਆਰਾਂ ਈ ਆਣੀ ਜਾ ਕੇ।
ਨੀਂ ਗਜ ਸਟ ਓ ਆ ਜਾਂਦੇ ਬਾਕੀ ਸਾਡੇ ਅੱਠ ਸਾਡੇ ਅੱਠ ਪੈ ਜਾਂਦੇ, ਸੱਤ ਕ ਵਜੇ ਅਸੀਂ ਕੰਮ ਕਰ
ਹਾਂ, ਓਹੀ ਜੋ ਸ਼ੁਰੂ ਤੋਂ ਆਦਤ ਬਣੀ ਨਾਂ, ਫਿਰ ਏਦਾਂ ਈ ਆਪਣੇ ਆਪ ਨੂੰ ਆਦਤ ਪੈ ਜਾਂਦੀ ਏ ਓਦਾ ਈ। ਫੇਰ ਚਾਕੇ ਵੀ ਨੀਂ ਨੀਂਦ ਆਂਦੀ, ਕਈ ਵਾਰ ਜਦੋਂ ਜ਼ਿਆਦਾ ਥਕਾਨ ਹੋਈ ਹੁੰਦੀ ਆ, ਫੇਰ ਆ ਜਾਂਦੀ ਫਿਰ ਤਾਂ ਬਸ ਲਿ ਟੋ ਨਾਲੇ ਈ ਨੀਂਦ ਆ ਜਾਂਦੀ, ਜਦੋਂ ਥੱਕੇ ਹੁੰਦੇ ਨਾਂ ਆਪਾਂ। ਪਰ ਜਦੋਂ ਵਿਹਲੇ ਈ ਹੁੰਣੇ ਆ, ਫਿਰ ਤਾਂ ਵਾ ਇੰਨਾ ਵੀ ਏਤੇ ਹੋਰ ਟਾਈਮ ਲਗਾ ਲੀਏ। ਮਤਲਬ ਜਿਆਦਾ ਏਹੀ ਹੁੰਦਾ ਵੀ ਫੋਨ ਚਲਾ ਲੀਏ। ਪਰ ਰਾਤ ਨੂੰ ਤਾਂ ਬਿਲਕੁਲ ਨੀਂ ਚਲਾਣਾ ਚਾਈਦਾ ਫੋਨ
ਹਾਂਜੀ।
ਸੌਣ ਤੋਂ ਪਹਿਲਾਂ ਇਹ ਨਾ ਆਈਸ ਤੇ ਅੱਖਾਂ ਤੇ ਵੀ, ਫ਼ਰਕ ਪੈਂਦਾ ਆ। ਤੇ ਆਪਾਂ ਨੂੰ ਜਿੱਦ ਆ ਨੀਂਦ ਚ ਪ੍ਰੋਬਲਮ ਓਦੋਂ ਹੁੰਦੀ, ਜਦੋਂ ਆਪਾਂ ਰਾਤ ਨੂੰ ਵੀ ਫੋਨ ਚਲਾਣੇ ਨਾਂ ਆਪਣੀ ਅੱਖਾਂ ਨੂੰ ਲਾਈਟ ਦਿੰਣੇ ਆਂ, ਏਦੇ ਨਾਲ ਸਾਨੂੰ ਸਾਡੀ ਨੀਂਦ ਉੱਡਦੀ ਆ।
ਮੇਰਾ ਬ੍ਰਦਰ ਬੋਤ ਘੱਟ ਫੋਨ ਦੇੇਖਦਾ, ਜਿਵੇਂ ਓ ਛੋਟੇ ਨੇ ਨਾਂ
ਹਾਂਜੀ।
ਛੋਟੇ ਵੀ ਨੀਂ ਹੈਗੇ, ਮਤਲਬ ਕਿ ਹੈਗੇ ਨੇ ਅਠਾਰਾਂ ਕ ਸਾਲ ਦੇ ਤੇ ਬਸ ਓ ਕੰਮ ਕਰਦਾ ਹੁੰਦਾ ਏਗਾ, ਬਸ ਓਨਲੀ ਰਾਤ ਨੂੰ ਦੇਖ ਘੰਟਾ ਜਾਂ ਦੋ? ਘੰਟੇ ਬਸ
ਅੱਛਾ ਜੀ।
ਦੁਪਹਿਰੇ ਓ ਬਿਲਕੁਲ ਨੀਂ ਫੋਨ ਦੇਖਦਾ, ਓ ਦੁਕਾਨ ਤੇ ਲੱਗੇ ਨੇ।
ਵਧੀਆ ਗੱਲ ਆ।
ਉੱਥੇ ਜਮਾਂ ਨੀ ਫੋਨ ਲੈ ਕੇ ਜਾਂਦਾ ਹੈਗਾਗਾ।
ਤਾਡਾ ਕੋਈ ਟਾਈਮ ਹੈਗਾ ਫੋਨ ਚਲਾਣ ਦਾ ਕਿ ਬਸ ਜਦੋਂ ਟਾਈਮ ਮਿਲਿਆ ਉਦੋਂ ਈ ਕਈ ਹੁੰਦਾ ਨਾ ਕਈਆਂ ਦਾ ਪੱਕਾ ਟਾਈਮ ਹੁੰਦਾ ਆ।
ਹੈਗਾ ਜਦੋਂ ਜੀਅ ਕਰਿਆ ਬਸ ਓਦੋਂ ਈ ਦੇਖ ਲੈਂਣੇ, ਏ ਐਵੇਂ ਆ ਕਿ ਮੈਂ ਬਸ ਜੇ ਲੱਗੀ ਰਵਾਂ ਲੱਗੀ ਨੀਂ ਰੈਂਦੀ ਹੈਗੀ, ਬਸ ਥੋੜਾ ਟੈਮ ਦੇਖ ਕੇ ਰੱਖ ਦੇਣੀ ਹੁਣੀ।
ਹੂੰ, ਐਦਾਂ ਈ ਆ। ਮੈਨੂੰ ਐ ਹੁੰਦਾ ਵੀ ਫ਼ੋਨ ਚਲਾਣ ਨੂੰ ਮੰਨ ਵੀ ਨੀ, ਮਤਲਬ ਮੈਨੂੰ ਪ ਤਾਂ ਵੀ ਬਹੁ, ਮਤਲਬ ਐਨਾ ਕੁ ਵੀ ਬੰਦਾ ਕਿੰਨਾ ਕੁ ਚਲਾਈ ਜਾਵੇ ਹਨਾ। ਬਟ ਦਿਲ ਕਰਦਾ ਰਹਿੰਦਾ ਚਲਾਵਾਂ, ਬਟ ਚਲਾਣਾ ਮੈਨੂੰ ਪਸੰਦ ਨੀ ਹੈਗਾ, ਏਦਾਂ ਹੁੰਦਾ ਮੇ ਨਾ।
ਅੱਛਾ, ਨਿੱਕੀ ਨੇ ਅੱਜ ਵੀ ਕੈ ਸਾਰਿਆਂ ਕੋਲ ਫ਼ੋਨ ਉਹ ਵੀ ਟੱਚ, ਕੋਈ ਮਰਜ਼ੀ ਦੇਖ ਲਓ।
ਹੂੰ।
ਕਿਤੇ ਆਪਾਂ ਜਾਈਦਾ ਨਾ ਫੇਰ ਵੀ ਅਗਲਾ ਫ਼ੋਨ ਹੀ ਦੇਖੀ ਜਾਦਾ ਰਹਿੰਦਾ, ਐ ਨੀ ਵੀ ਚੱਲ ਦੋ ਮਿੰਟ ਐਵੇਂ ਗੱਲਾਂ ਕਰ ਲਈਏ।
ਸਹੀ ਗੱਲ ਆ, ਇਹ ਚੀਜ਼ ਨੀ ਮੈਨੂੰ ਪਸੰਦ ਜੇ ਆਪਾਂ ਹੁਣ ਕਿਤੇ ਜਾਣੇ ਆ ਜਾਂ ਕਿ ਕਿਤੇ ਕਿਸੇ ਨੂੰ ਮਿਲਦੇ ਆ, ਓਸ ਟਾਈਮ ਫ਼ੋਨ ਨੀ ਦੇਖਣਾ ਚਾਹੀਦਾ।
ਹਾਂਜੀ।
ਹਾਂਜੀ, ਉਸ ਟਾਈਮ ਤਾਂ ਸਾਨੂੰ ਏ ਹੁੰਦਾ ਵੀ ਆਪਾਂ ਚਲੋ ਹੁਣ ਮਿਲੇ ਆ ਗੱਲਬਾਤ ਕਰ ਲਈਏ ਹਨਾ, ਪਰ ਤਾਂ ਵੀ ਰੀਲਾ ਚ ਵੜੇ ਰਹਿੰਦੇ ਹੁਣ ਜ਼ਿਆਦਾਤਰ ਮੈਂ ਦੇਖਿਆ, ਪਤਾ ਨੀ ਕੀ ਆ ਰੀਲਾ ਚ। ਉਹਦੀ ਵੀ ਇੱਕ ਮਤਲਬ ਲਿਮਿਟ ਹੁੰਦੀ ਆ ਨਾ।
ਹਾਂਜੀ।
ਹਾਂਜੀ, ਮੈਂ ਪਰ ਏਨਾ ਸਾਡੇ ਜਿੱਦਾਂ ਕੋਈ ਪ੍ਰਾਹੁਣੇ ਆਏ ਹੋਣ ਨਾ, ਉਦੋਂ ਮੈਂ ਫੋਨ ਬਹੁਤ ਘੱਟ ਚੱਕਦੀ ਆ, ਮੈਨੂੰ ਇਹ ਹੁੰਦਾ ਵੀ ਚੱਲ ਜਿੰਨਾ ਹੋ ਸਕੇ, ਅਗਲੇ ਸਾਡੇ ਘਰੇ ਆਏ ਆ। ਕਿ ਆਪਾਂ ਉਹਨਾਂ ਨੂੰ ਟਾਈਮ ਦੇਵਾਂਗੇ, ਤਾਂ ਹੀ ਆ।
ਹਾਂ।
ਹਾਂਜੀ, ਹੋਰ? ਤਿਆਰੀ ਹੋ ਗਈ ਹੋਣੀ ਤੁਹਾਡੀ ਤਾਂ ਰਾਤ ਦੀ, ਛੇਤੀ ਖਾ ਲੈਂਦੇ ਰੋਟੀ ਤੁਸੀਂ ਹਨਾ?
ਹਾਂਜੀ, ਮੈਂ ਤਾਂ ਹੁਣੇ ਉੱਠੀ ਸੀਗੀ ਤੇ ਬੇਬੇ ਨੇ ਸਬਜ਼ੀ ਕੱਟਕੇ ਰੱਖ ਤੀ, ਮੰਮੀ ਗੁਆਂਢੀਆਂ ਦੇ ਘਰ ਗਏ ਨੇ, ਤੇ ਬਸ ਆ ਕੇ ਧਰ ਦੇਣਗੇ।
ਅੱਛਾ ਜੀ। ਕੀ ਬਣਾਉਣਾ ਅੱਜ?
ਅਸੀ ਬਣਾਵਾਂਗੇ ਕੱਦੂ।
ਕੀ ਬਣਾਉਣਾ?
ਕੱਦੂ ਜੀ।
ਕੱਦੂ, ਚਲੋ ਵਧੀਆ। ਤੁਸੀਂ ਵੀ ਕੱਦੂ ਚ ਖੰਡ ਤਾਂ ਪਾਂਦੇ ਹੋਣੇ ਨਾ ਥੋੜੀ ਜੇਈ?
ਨਹੀਂ ਕੱਦੂ ਚ ਨਹੀਂ ਪਾਂਦੇ, ਅਸੀ ਪੇਠੇ ਚ ਪਾਉਣੇ ਆ।
ਮੈਨੂੰ ਤਾਂ ਸਮਝ ਨੀ ਆਦਾ ਫ਼ਰਕ ਕੀ ਆ ਦੋਵਾਂ ਚ, ਪੇਠਾ ਜਾਦਾ ਮਿੱਠਾ ਹੁੰਦੈ ਆ? ਜਾਂ ਕੱਦੂ ਜਾਦਾ ਮਿੱਠਾ ਹੁੰਦਾ?
ਨਹੀਂ ਕੱਦੂ, ਨੀ ਕੱਦੂ ਵਧੀਆ ਲੱਗਦਾ ਮੈਨੂੰ, ਪੇਠਾ ਨੀ ਵਧੀਆ, ਪੇਠ ਪੇਠਾ ਹੁੰਦਾ ਤਾਂ ਕੱਦੂ ਵਰਗਾ ਹੈਗੇ, ਲੇਕਿਨ ਓ ਨਾ ਕਲਰ ਚੇਂਜ ਹੁੰਦਾ ਹੈਗਾ।
ਹੂੰ, ਮੈਨੂੰ ਸੱਚੀ ਅੱਜ ਤੱਕ ਨੀ ਪਤਾ ਲੱਗਾ ਫ਼ਰਕ ਕੀ ਆ। ਕੋਈ ਕੈਅ ਦੇਂਦਾ ਪੈਠਾ ਆ, ਫਿਰ ਮੈਂ ਕੈਨਾ ਹੈਂ ਪੇਠਾ ਆ। ਕੋਈ ਕੈ ਨਾ ਕੱਦੂ ਵਰਗਾ ਹੀ ਹੁੰਦਾ, ਮੈਂ ਕੇਆ ਚਲੋ ਠੀਕ ਆ, ਮੈਨੂੰ ਤਾਂ ਕੱਦੂ, ਪੇੱਠਾ ਇਕ ਈ ਲੱਗਦੇ ਆ।
ਹਾਂ ਹੁੰਦਾ ਤਾਂ ਇਕ ਲੇਕਿਨ ਕੱਦੂ ਵਰ ਇਕ ਈ ਆ, ਕੋਈ ਅਲੱਗ-ਅਲੱਗ ਨੀ, ਟੇਸਟ ਵੀ ਸੇਮ ਜੇਆ ਹੁੰਦਾ ਹੈਗਾ। ਕੰਦਕ ਲਾਕਾ।
ਹਾਂਜੀ। ਓਦਾਂ ਹੋਰ, ਬਸ। ਬਸ ਤਿਆਰੀ ਆ ਹੁਣ ਮੇਰੀ ਜਾਨ ਦੀ, ਕੋਲ ਤੋ ਬਾਦ।
ਠੀ
ਹਾਂਜੀ।
ਹੋਰ, ਗਰਮੀ ਕਿੰਨੀ ਹੈ।
ਗਰਮੀ ਅੱਜ ਤਾਂ ਸਹੀ ਆ, ਮੈਨੂੰ ਏਨੀ ਗਰਮੀ ਨੀ ਲੱਗੀ ਜਦ ਦਾ ਮੀਂਹ ਪੈ ਕੇ ਹਟਿਆ ਨਾ, ਓਦਾਂ ਜਦੋਂ ਮੀਂਹ ਪੇ ਓਦੋਂ ਤਾਂ ਬੋਹਤ ਠੰਡ ਸੀ, ਉੱਤੋਂ ਤੋ ਬਾਦ ਓ ਨਾ ਥੋੜੇ ਤੀ ਗਰਮੀ ਹੋਈ ਮਤਲਬ ਏਨੀ ਨੀ ਹੋਈ, ਰਾਤੀ ਤਾਂ ਠੰਡ ਲੱਗਦੀ ਹੁੰਦੀ ਆ, ਕੱਲ ਵੀ ਰਾਤ ਤੀ ਹਜੇ ਏਸੀ ਨੀ ਸੀ ਚੱਲਦਾ ਰਾਤੀ, ਸਿਰਫ਼ ਪੱਖਾ ਚਲਾਇਆ ਹੋਇਆ ਸੀਗਾ ਤਾਂ ਵੀ ਮੈਂ ਚੱਦਰ ਲਈ ਹੋਈ ਸੀਗੀ ਏਨੀ ਠੰਡ ਲੱਗੀ ਮੈਨੂੰ।
ਅੱਛਾ, ਰਾਤ ਨੂੰ ਤੇ ਠੰਡ ਹੋ ਜਾਂਦੀ ਐ।
ਹਾਂਜੀ, ਓਧਰ ਪਿੰਡਾਂ ਚ ਤਾਂ ਹੋਰ ਵੀ ਜਾਦਾ ਹੁੰਦੀ ਹੋਣੀ, ਹਨਾ?
ਹਾਂਜੀ, ਹੋ ਜਾਂਦੀ ਸੀ ਨਾ ਸਾਰੇ ਬਾਰ ਕੂਲਰ ਲਾ ਕੇ ਪੈਣ ਫਿਰ ਜੋ ਠੰਡ ਲੱਗਦੀ ਐ ਬੰਦ ਕਰ
ਹੂੰ। ਪਿੰਡਾਂ ਚ ਓਦਾਂ ਵੀ ਠੰਡ ਛੇਤੀ ਪੈਂਦੀ ਆ, ਮੈਂ ਕਈ ਵਾਰ ਦੇਖੇਆ ਆ। ਜਦੋਂ ਠੰਡ ਪੈਣੀ ਸ਼ੁਰੂ ਹੁੰਦੀ ਨਾ, ਅਸੀਂ ਜੇ ਸਿੰਪਲ ਕੱਪੜੇ ਈ ਪਾਏ ਹੁੰਦੇ ਜੇੜੇ ਪਿੰਡਾਂ ਤੋ ਲੋਕ ਕੀ ਆਂਦੀ ਨਾ ਓਨਾ ਨੇ ਕੋਟੀਆਂ ਪਈਆਂ ਹੁੰਦੀਆਂ ਫਿਰ ਪੁੱਛੋ ਕੈਂਦੇ ਖੇਤਾਂ ਵੱਲ ਧੁੰਦ ਪਈ ਹੋਈ ਆ ਪਰ ਏਦਰ ਤੁਹਾਡੇ ਅਲ ਧੁੰਦ ਨੀ ਹੁੰਦੀ ਕੋਈ ਇੰਨੀ ਠੰਡ ਨੀ ਹੁੰਦੀ। ਏ ਚੀਜ ਦਾ ਤਾਂ ਤੁਸੀਂ ਵੀ ਧਾਨੂੰ ਵੀ ਕਿੱਦਾਂ ਕੀ ਕੈਣ ਲੱਗੇ ਸੀ?
ਕਿ ਏਧਰ ਪੈਲੇ ਈ ਠੰਡ ਹੋ ਜਾਂਦੀ ਏ ਨਾ ਫਿਰ ਖੇਤਾਂ ਦਾ ਕਰਕੇ ਧੁੰਦ ਪੈਨ ਲੱਗ
ਹੂੰ,,,
ਈ
ਹਾਂਜੀ।
ਹੋਰ?
ਹੋਰ, ਤੁਸੀਂ ਨੀ ਜਾਂਦੇ ਏਦਾਂ ਘੁੰਮਣ, ਸ਼ਾਮ ਨੂੰ ਸੈਰ-ਸੁਰ ਕਰਨ?
ਨਹੀਂ ਅਸੀਂ ਟੈਂਕੀ ਪੇ ਜਾਂਦੇ।
ਅੱਛਾ ਜੀ
ਕਦੇ ਮਨ ਹੋਵੇ ਮੈਂ ਤੁਹਾਨੂੰ ਤੁਹਾਡੇ ਕੋਲ ਤਾਂ ਵਧੀਆ ਵਿਊ ਏਰੀਆ ਹੋਣਾ ਆ ਘੁੰਮਣ ਫਿਰਨ ਨੂੰ। ਖੇਤਾਂ ਚ ਘੁੰਮ ਸਕਦੇ ਆਰਾਮ ਨਾਲ ਮੰਮਾ ਚਾਹ ਬਣਾਓ ਉੱਠ ਕੇ ਹਾਂਜੀ
ਨਹੀਂ ਤੁਸੀਂ ਕੁਛ ਕਹਿ ਕੇ ਕਟੇ ਮੈਨੂੰ ਕਲੀਅਰਲੀ ਨੀ ਸੁਣਿਆ
ਹਾਂ ਮੈਂ ਕਿਹਾ ਖੇਤ ਤਾਂ ਦੂਰ ਰ ਗਏ ਨਾ ਫਿਰ ਤਾਂ ਕਰਕੇ। ਅਸੀਂ ਜਾਂਦੇ ਨੀ ਹੈਗੇ ਜਦੋਂ ਕਈ ਵਾਰ ਖੇਤ ਕੰਮ ਕਰਦੇ ਹੁਣ ਰੋਟੀ ਰੂਟੀ ਫਲਾਉਣ ਤੱਕ ਆਈ ਜਾਂਦੇ ਹਾਂ।
ਚਲੋ ਸਈ ਐ।
ਹਾਂਜੀ।
ਹਾਂਜੀ ਚਲੋ ਠੀਕ ਯਾ, ਵਧੀਆ ਲੱਗਾ ਵਧੀਆ ਲੱਗਾ ਤੁਆਡੇ ਨਾਲ ਗੱਲ ਕਾਰਕੇ।
ਹਾਂਜੀ, ਠੀਕ ਯੈ।
ਓਕੇ ਜੀ।